ਹੈਲੋ। ਹੈਲੋ।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
ਠੀਕ ਠਾਕ ਜੀ।
ਵਧੀਆ ਜੀ ਵਧੀਆ ਵਧੀਆ ਜੀ।
ਹਾਂਜੀ ਵਧੀਆ ਜੀ ਹੋਰ ਜੀ ਵਧੀਆ ਜੀ ਮੌਸਮ ਕਿੱਦਾਂ ਜੀ ਉੱਧਰ।
ਬ ਮੌਸਮ ਮੀਂਹ ਵਰਸ ਰਿਹਾ ਸਵੇਰ ਦਾ।
ਅੱਛਾ ਅੱਛਾ ਦਾ ਘਰ ਆ।
ਹਾਂ ਮ ਹੁਣ ਹੁਣ ਹੁਣ ਥੋੜਾ ਜਿਹਾ ਰੁਕਿਆ।
ਅੱਛਾ ਅੱਛਾ ਇਧਰ ਤੇ ਜੀ ਆ ਰਿਹਾ ਸੀ ਸਵੇਰ ਦਾ ਬਰਸਾਤ ਹੁਣ ਧੁੱਪ ਚੜ ਗਈ ਐ।
ਅੱਛਾ ਜੀ ਅੱਛਾ ਅੱਛਾ ਅੱਛਾ।
ਹਾਂਜੀ ਹਾਂਜੀ ਫੇਰ ਉਵੇਂ ਹੀ ਹੋ ਗਿਆ ਮੌਸਮ ਗਰਮੀ ਪੈ ਰਹੀ ਸੀ ਕਾਫ਼ੀ ਦਿਨਾਂ ਤੋਂ ਜੀ।
ਹਾਂਜੀ ਹਾਂਜੀ ਹਾਂਜੀ।
ਹਾਂਜੀ ਠੀਕ ਹੈਗਾ ਜੀ ਮੌਸਮ।
ਬਾਕੀ ਬਰਸਾਤ ਜਿਹੜੀ ਹੋਣੀ ਚਾਹੀਦੀ ਉਹ ਹੋਈ ਨਹੀਂ।
ਹਾਂਜੀ- ਹਾਂਜੀ, ਇਹ ਤਾਂ ਹੀ ਹੈ ਜੀ ਸਾਵਣ ਮਤਲਬ ਸਾਵਨ ਚੱਲ ਪਏਣੇ ਨਾ ਹੁਣ ਚ ਸਾਵਨ ਚੱਲ ਜਾਣਗੇ।
ਹਾਂ।
ਹਾਂਜੀ।
ਮਤਲਬ ਜਿਸ ਕਿਸਮ ਦੀ ਬਰਸਾਤ ਹੋਣੀ ਚਾਹੀਦੀ ਨਾ ਉਹ ਹੋਈ ਨਹੀਂ ਜੀ।
ਹਾਂਜੀ -ਹਾਂਜੀ, ਸਹੀ ਗੱਲ ਐ ਜੀ।
ਹਾਂ ਮੀਂਹ ਬਲਕਿ ਭੜਾਸ ਨਿਕਲ ਰਹੀ ਐ ਬਹੁਤ।
ਹਾਂਜੀ ਇਹ ਤੇ ਕੀ ਕਹਿੰਦੇ ਬਸ ਆਹ ਇਹ ਤੇ ਥੋੜੀ- ਥੋੜੀ, ਬਾਰਿਸ਼ ਆ ਰਹੀ ਏ ਹੋਰ ਹੋਰ ਉਲਟਾ ਜਿਆਦਾ ਗਰਮ ਹੋਰ ਜ਼ਿਆਦਾ ਗਰਮੀ ਪੈ ਰਹੀ ਹੈ। ਇਹ ਦਿਨ ਬਰਸਾਤ ਆਣੀ ਚਾਹੀਦੀ ਲਗਾਤਾਰ ਆਣੀ ਚਾਹੀਦੀ ਪੰਜ ਸੱਤ ਦਿਨ।
ਪੰਜ ਸੱਤ ਦਿਨ ਨੀ ਦੋ ਤਿੰਨ ਦੀ ਵੀ ਝੜੀ ਨਿਕਲਣ ਲੱਗ ਜਾਏ ਨਾ। ਜ਼ਮੀਨ ਚ ਨਿਕਲ ਜਾਏਗੀ ਬਾਕੀ ਇਹਦੇ ਹਲੇ।। ਹਾਲੇ ਜ਼ਮੀਨ ਵੀ ਨੀ ਗਿੱਲੀ ਹੋਈ ਇੰਨੀ ਜ ਬਰਸਾਤ ਤੇ।
ਹਾਂਜੀ- ਹਾਂਜੀ, ਜੀ ਬੂੰਦਾ ਬਾਂਦੀ ਆ ਰਹੀ ਸੀ ਜੀ।
ਹਾਂਜੀ- ਹਾਂਜੀ -ਹਾਂਜੀ ਹੋਰ ਸੁ। ਵਧੀਆ ਜੀ ਵਧੀਆ- ਵਧੀਆ, ਜੀ ਵਧੀਆ। ਹ, ਹੈਲੋ।
ਹਾਂਜੀ। ਹੈਲੋ।
ਹਾਂਜੀ -ਹਾਂਜੀ।
ਮੈਂ ਕਿਹਾ ਜੀ ਹੋਰ ਜੀ ਸਭ ਠੀਕ- ਠਾਕ, ਜੀ।
ਬਾਾਹ ਜੀ ਵਾਹ -ਵਾਹ -ਵਾਹ, ਜੀ ਵਾਹ -ਵਾਹ, ਠੀਕ ਹੈ ਜੀ ਸਭ ਠੀਕ ਹੈ ਜੀ।
ਅੱਛਾ -ਅੱਛਾ ਚਲੋ ਵਧੀਆ ਜੀ।
ਹੋਰ ਮੌਸਮ ਬਸ ਇਹ ਲੱਗਿਆ ਹੈ ਜੀ। ਇਹ ਬਾਰਿਸ਼ ਮੇਰੇ ਖਿਆਲ ਆਟੋਮੈਟਿਕ ਬਾਰਿਸ਼ ਤੇ ਨਹੀਂ ਹੈਗੀ। ਜਿਹੜੀ ਬਰਸਾਤ ਹੈ ਬਿਮਾਰੀਆਂ ਬੜੀਆਂ ਹੋ ਰਹੀਆਂ ਨੇ।
ਹਾਂਜੀ ਇਹ ਤਾਂ ਹੀ ਏ ਜੀ ਸਹੀ ਗੱਲ ਏ ਜੀ। ਸਹੀ ਗੱਲ ਏ ਜੀ। ਇਹ ਤੇ ਕੀ ਕਹਿੰਦੇ ਬੂੰਦਾ- ਬਾਂਦੀ ਆ ਰਹੀ ਐ।
ਹਾਂਜੀ -ਹਾਂਜੀ।
ਚਿਪ -ਚਿਪ ਹੋ ਰਹੀ ਹੈ ਸਾਰੀ, ਬੂੰਦਾ -ਬਾਂਦੀ ਦੀ ਕਰਕੇ।
ਮੈਂ ਤੇ ਸਵੇਰੇ ਨਿਕਲਿਆ ਸੀ, ਹਲਕਾ ਜ ਮੀਂਹ 'ਚ। ਤੇ ਜ਼ੁਕਾਮ ਜਾ ਲੱਗਿਆ ਹੋਇਆ ਹੈ। ਸਿਰ ਤੇ ਪੈ ਗਈ
ਮੈਨੂੰ ਖੁ, ਮੈਨੂੰ ਖੁਦ ਹੀ ਜੁਕਾਮ ਲੱਗਿਆ ਜੀ, ਅੱਜ ਬਾਰਿਸ਼ ਆਈ।
ਹਾਂਜੀ, ਹਾਂਜੀ।
ਬਸ ਜੀ ਐਵੇ ਵੀ ਮੌਸਮ ਚੱਲੇਗਾ, ਕੱਚਾ ਪੱਕਾ ਮੌਸਮ ਹੈਗਾ।
ਹਾਂ ਕੱਚਾ ਪੱਕਾ ਮੌਸਮ ਹੈਗਾ ਹੈ, ਨਾਲੇ ਉਮਰ ਜਿਆਦਾ ਹੋ ਗਈ ਹੈ।
ਹਾਂਜੀ -ਹਾਂਜੀ।
ਹੁੰਮਸ ਨਾ ਜ਼ਿਆਦਾ ਹੋਗੀ।
ਹਾਂਜੀ- ਹਾਂਜੀ।
ਹ, ਹੋਰ ਸੁਣਾਓ ਜੀ।
ਬਸ ਸਭ ਵਧੀਆ ਜੀ।
ਹੋਰ ਘਰ ਪਰਿਵਾਰ ਸਭ ਠੀਕ।
ਘਰ ਪਰਿਵਾਰ ਸਭ ਠੀਕ ਜੀ।
ਹ।
ਹਾਂਜੀ -ਹਾਂਜੀ।
ਹੋਰ? ਕਿੱਥੇ ਗਏ ਕੋਈ ਨੀ।
ਨਹੀਂ ਜੀ ਗਿਆ ਸੀ ਜੀ ਪਰਸੋਂ ਗਿਆ ਸੀ ਜੀ ਦੇਹਰਾਦੂਨ, ਗੁਰਦੁਆਰਾ ਹੈਗਾ ਜੀ ਪਾਉਂਟਾ ਸਾਹਿਬ ਉੱਧਰ। ਹਾਂਜੀ- ਹਾਂਜੀ, ਉਧਰ ਦਰਸ਼ਨ ਕਰਕੇ ਆਏ ਜੀ ਅਸੀ। ਹਾਂਜੀ -ਹਾਂਜੀ। ਉੱਧਰ ਵੀ, ਸਭ ਤੋਂ ਵਧੀਆ ਇਲਾਕਾ ਹੈਗਾ ਪਹਾੜੀ ਇਲਾਕਾ ਜੀ, ਠੰਡਾ ਇਲਾਕਾ ਹੋਇਆ ਪਿਆ ਬਾਰਿਸ਼ਾਂ ਹੋ ਰਹੀਆਂ, ਉਹ ਤੇ, ਹਾਂਜੀ- ਹਾਂਜੀ।
ਆਹ, ਪਹਾੜਾਂ 'ਚ ਤੇ ਬਾਰਿਸ਼ ਹੁੰਦੀ ਰਹਿੰਦੀ ਹੈ, ਪਹਾੜਾਂ 'ਚ ਤਾਂ ਮੌਸਮ ਦਾ ਪਤਾ ਹੀ ਨਹੀਂ ਲੱਗਦਾ
ਹਾਂਜੀ -ਹਾਂਜੀ, ਸਹੀ ਗੱਲ ਹੈ ਜੀ। ਇੱਧਰ ਤੇ ਗਰਮੀ ਹੈ ਜੀ, ਉੱਧਰ ਤੇ ਵਧੀਆ ਮੌਸਮ ਹੋਇਆ ਪਿਆ ਜੀ
ਹੁਣ ਮਨਾਲੀ, ਤੇ ਫਲਡ 'ਚ ਆ ਗਿਆ
ਹਾਂਜੀ -ਹਾਂਜੀ, ਪਤਾ ਲੱਗਿਆ ਜੀ। ਨਿਊਜ਼ ਆ ਰਹੀਆਂ ਜੀ।
ਹਮਮ -ਹਮਮ।
ਹਾਂਜੀ- ਹਾਂਜੀ।
ਉਸ ਸਾਲ ਤੇ, ਹਰ ਸਾਲ ਤਬਾਹੀ ਹੁੰਦੀ ਹੈ ਉਸ ਪਾਸੇ ਤੇ
ਅੱਛਾ ਜੀ।
ਹਮ
ਅੱਛਾ! ਮੈਂ ਕਿਹਾ ਸਹੀ, ਅੱਛਾ ਜੀ, ਤਬਾਈ ਹੁੰਦੀ ਹਰ ਸਾਲ
ਹਰ ਸਾਲ ਹੀ ਮਤਲਬ ਕਿ ਹਰ ਸਾਲ ਹੀ ਮਤਲਬ ਬੜੀ ਹਮ! ਬੜਾ ਹੀ ਖ਼ਰਾਬ ਹੁੰਦਾ ਹੈ ਲੋਕੀ ਬੜੇ ਹੀ, ਅ
ਅੱਛਾ- ਅੱਛਾ ਜੀ, ਪਿਛਲੇ ਸਾਲ ਤੇ ਜੀ ਹੇਮਕੁੰਟ ਸਾਹਿਬ ਗਿਆ ਸੀ ਮੈਂ। ਓਧਰ ਹੀ ਵਧੀਆ ਜੀ ਦਰਸ਼ਨ ਕਰਕੇ ਆਇਆ ਜੀ ਮੈਂ।
ਅੱਛਾ ਜੀ ਅੱਛਾ
ਹਾਂਜੀ -ਹਾਂਜੀ, ਹੁਣ ਦੁਬਾਰਾ ਵੇਖੋ ਜੀ ਪ੍ਰੋਗਰਾਮ ਬਣਦਾ ਵਾ
ਉਹ ਉੱਥੇ ਤੇ ਬਾਰਾਂ ਮਹੀਨੇ ਠੰਡਕ ਰਹਿੰਦੀ ਹੈ ਜੀ।
ਉਹ ਤਾਂ ਹੈ ਹੀ ਹੈ ਜੀ, ਸਹੀ ਗੱਲ ਹੈ ਜੀ ਅਕਤੂਬਰ ਤੱਕ ਅਕੂ ਹਾਂਜੀ -ਹਾਂਜੀ ਸਹੀ ਗੱਲ ਹੈ ਜੀ।
ਉਹਦੇ ਤਿੰਨ -ਚਾਰ ਮਹੀਨੇ ਵਾਸਤੇ ਖੁੱਲ੍ਹਦਾ ਹੈ।
ਹਾਂਜੀ ਅਜ ਟੂ ਹਾਂਜੀ ਅਕ ਹਾਂਜੀ, ਅਕਤੂਬਰ ਤੱਕ ਖੁੱਲ੍ਹਿਆ, ਅਕਤੂਬਰ ਹੀ ਬੰਦ ਹੋ ਜਾਣਗੇ।
ਹਹਹਹ
ਵਧੀਆ ਜੀ, ਉਧਰ ਤੇ ਜੀ, ਅੱਗੇ ਕੇਦਾਰਨਾਥ ਜੀ, ਬਦਰੀਨਾਥ ਸਭ ਵਧੀਆ ਜੀ।
ਹਾਂ, ਸਭ ਵਧੀਆ ਉੱਧਰ ਤੇ।
ਹਾਂਜੀ-ਹਾਂਜੀ।
ਘੁੰਮਣ ਦਾ ਵੀ, ਇਹਨਾ ਹੁੰਦਾ ਬੰਦੇ ਕੋਲ ਖੁੱਲ੍ਹਾ ਟਾਈਮ ਹੋਵੇ ਛੇ- ਸੱਤ ਦਿਨ ਦਾ ਟਾਈਮ।
ਹਾਂਜੀ- ਹਾਂਜੀ, ਘੱਟੋ -ਘੱਟ ਜੀ, ਸੱਤ ਦਿਨ ਤੇ ਮੰਨ ਕੇ ਚਲੋ ਜੀ, ਵਧੀਆ ਜੀ ਵਧੀਆ। ਦਰਸ਼ਨ ਕਰਕੇ ਆਉਣੇ ਨੇ ਜੀ, ਆਰਾਮ ਨਾਲ।
ਹਾਂਜੀ।
ਮੈਂ ਕਿਹਾ ਜੀ ਵਧੀਆ ਦਰਸ਼ਨ ਕਰਕੇ ਆਉਣੇ ਜੀ ਸੱਤ ਦਿਨ ਤੇ ਚਾਹੀਦੇ ਚਾਹੀਦੇ ਨੇ ਜੀ, ਹਫ਼ਤਾ ਚਾਹੀਦਾ ਹੈ।
ਹਾਂ ਘੱਟੋ ਘੱਟ ਹਫ਼ਤਾ ਤਾਂ ਚਾਹੀਦਾ ਹੈ। ਕਿਉਂਕਿ ਪਹਾੜਾਂ ਦਾ ਪਤਾ ਨੀ ਨਾ, ਕਿਥੇ ਸਲਾਈਡਿੰਗ ਹੋ ਜਾਏ। ਮੌਸਮ ਖ਼ਰਾਬ ਹੋ ਜਾਏ ਕਿੱਥੇ ਗਿਰ ਜਾਣ ਪਹਾੜ। ਅੱਛਾ, ਰਾਤੀ ਦੇ ਡਰਾਈਵਿੰਗ ਹੁੰਦੀ ਨੀ, ਦਿਨੇ- ਦਿਨੇ। ਡਰਾਈਵਿੰਗ ਹੁੰਦੀ ਹੈ ਕਿਉਂਕਿ। ਤੇ ਆ ਜਾਂਦੇ ਨਾ ਮੌਸਮ ਦੇ ਉੱਥੇ, ਹਮ। ਰਾਤ ਦੇ ਟਾਈਮ ਨਾ, ਹੈਲੋ।
ਹਾਂਜੀ ਹਾਂਜੀ, ਹਾਂ ਸੁਣ ਰਿਹਾ ਜੀ।
ਮੈਂ ਕਿਹਾ ਜੰਗਲੀ ਜਾਨਵਰ ਵੀ, ਸੜਕਾਂ ਦੇ ਉੱਤੇ ਆ ਜਾਂਦੇ ਨੇ ਨਾ।
ਹਾਂਜੀ -ਹਾਂਜੀ, ਰਾਤੀ ਦੇ ਟਾਈਮ ਦਿ ਸਹੀ ਗੱਲ ਹੈ ਜੀ।
ਰਾਤੀ ਕੀ ਬਸ ਜਿੱਥੇ ਹਨੇਰਾ ਹੋਇਆ ਜੰਗਲੀ ਜਾਨਵਰ ਆ ਜਾਂਦੇ ਨੇ ਸੜਕਾਂ ਤੇ। ਕਿਉਂਕਿ ਉਹ ਤੇ ਪਹਾੜਾਂ ਤੇ ਰਿਸਕੀ, ਏ ਰਾਤ ਚੱਲਣਾ ਤੇ ਮਨਾਹੀ ਏ। ਬੰਦਾ, ਆਪਣੇ ਰਿਸਕ ਤੇ ਚੱਲੇ।
ਹਾਂਜੀ ਹਾਂਜੀ, ਸਹੀ ਗੱਲ ਹੈ ਜੀ।
ਹਾਂ।
ਆਥਣਵੇਂ।
ਹੂੰ ਹੁਣ ਹੁਣ ਹੁਣ, ਬਾਰਿਸ਼ ਹੋ ਰਹੀ ਹੈ ਤੁਹਾਡੇ ਉੱਧਰ।
ਨਾ ਜੀ ਧੁੱਪ ਹੈਗੀ ਜੀ ਏਧਰ ਤੇ। ਹਾਂਜੀ ਰੁਕ ਗਈ ਸੀ ਜੀ ਬਾਰਿਸ਼ ਤੇ, ਕਾਫ਼ੀ ਦੇਰ ਪਹਿਲੇ ਧੁੱਪ ਨਿਕਲੀਏ ਹੈ।
ਅੱਛਾ।
ਹਾਂਜੀ। ਅੱਛਾ ਅੱਛਾ ਜੀ।
ਸ਼ਿਵਮ ਐਂਡ੍ਰਿਸਤੀ ਤੇ ਆਜੋ।
ਅੱਛਾ ਜੀ ਨਾ ਨਾ। ਵੇਖੋ ਜੀ ਕੱਲ ਵੀ ਸ਼ਾਇਦ ਲਿਖੀ ਹੈ ਬਾਰਿਸ਼। ਹਾਂਜੀ ਕਹਿੰਦੇ ਤੇ ਪਏ ਨੇ ਜੀ ਆਏਂਗੀ ਬਾਰਿਸ਼, ਓਨਲਾਈਨ ਲਿਖੀ ਹੋਈ ਹੈ ਵੈਦਰ ਵਿੱਚ।
ਹੋ, ਵੀ ਸਕਦੀ ਹੈ।
ਹਾਂਜੀ, ਹਾਂਜੀ।
ਕੋਈ ਵੱਡੀ ਗੱਲ ਨੀ ਮੌਸਮ ਵਿਭਾਗ।
ਹਾਂਜੀ ਸਹੀ ਗੱਲ ਹ, ਸਹੀ ਗੱਲ ਹੈ ਜੀ।
ਪਹਿਲਾਂ ਹੀ ਦੱਸ ਦਿੰਦਾ ਹੈ, ਅੱਜ ਕੱਲ੍ਹ।
ਹਾਂਜੀ ਹਾਂਜੀ ਸਹੀ ਗੱਲ ਹੈ। ਹੁਣ ਤੇ ਇਹ ਹੋ ਗਏ ਨੇ, ਨੈੱਟ ਇੰਟਰਨੈਟ।
ਹੋਰ ਮੌਸਮ ਮੌਸਮ, ਵਿਭਾਗ ਪਹਿਲਾਂ ਹੀ ਦੱਸ ਦਿੰਦਾ ਜੀ।
ਹਾਂ, ਹਾਂਜੀ ਹਾਂਜੀ।
ਕਿੱਤੇ ਮੀਂਹ ਪੈਣ ਵਾਲਾ, ਕਿੱਤੇ ਨਹੀਂ ਪੈਣ ਵਾਲਾ।
ਹਾਂਜੀ, ਹਾਂਜੀ।
ਹੋਰ।
ਸਹੀ ਗੱਲ ਹੈ, ਹੋਰ ਜੀ ਸਭ ਵਧੀਆ ਜੀ। ਹਾਂਜੀ।
ਇੱਕ ਉਹ ਹਲਕੀ ਹੋਈ ਹੈ, ਜ਼ਿਆਦਾ ਹੋਈ ਏ ਤੁਹਾਡੇ ਵੱਲ।
ਨਹੀਂ ਨਹੀਂ ਬੂੰਦਾ ਬੂੰਦੀ ਆਈ ਹੈ, ਜੀ ਜ਼ਿਆਦਾ ਨਹੀਂ ਹੋਈ ਜੀ। ਬੂੰਦਾ, ਬਾਂਦੀ ਆਈ ਏ ਜੀ!
ਬਸ ਬੂੰਦਾ ਬਾਦੀ ਸਵੇਰ ਦੀ ਲੱਗੀ ਹੋਈ ਸੀ। ਹੋਰ।
ਹੈਲੋ ਹਾਂਜੀ, ਹਾਂਜੀ ਹੁਣ ਤੇ ਧੁੱਪ ਚੜ ਗਈ ਹੈ।
ਹੂੰ, ਬਾਕੀ ਜਿਸ ਮੀਂਹ ਦੀਂ ਪਈ ਰਾਤੀ। ਵਰਤ ਰਿਹਾ ਤੇ, ਅਲੱਗ ਗੱਲ ਹੈਗੀ ਉਹ ਮੀਂਹ ਪਿਆ ਜਮੀਨ ਜਮੀਨ। ਨਾ ਬਾਈ, ਮੀ ਠੀਕ- ਠਾਕ ਵਰਤਦੇ।
ਹੋਰ ਹਾਂਜੀ, ਹਾਂਜੀ!
ਹੂ ਅਹ, ਬਲ ਕਿ ਹੁਣ ਆ, ਥੋੜਾ ਜਿਹਾ! ਏ ਸੀ ਬੰਦ ਕਰੋ, ਤੇ ਗਰਮਾਇਸ਼ ਜਿਹੀ ਹੋਣ ਲੱਗ ਜਾਂਦੀ ਹੈ। ਹਾਂ, ਅੰਦਰ ਹੁੰਮਸ ਜੀ ਉਹ।
ਇਹ ਲੋ ਜੀ।
ਹਾਂ----ਹਾਂ। ਹਾਂ, ਇਹ ਏਸੀ ਬੰਦ ਕਰੋ ਤੇ ਗਰਮੀ ਜੀ ਲੱਗਣ ਲੱਗ ਜਾਂਦੀ ਹੈ।
ਇਹ ਤਾਂ ਹੈਂ ਹੀ ਹੈ ਜੀ।
ਹਾਂ ਜੀ ਹਾਂ।
ਬਣ ਤੇ ਐਵੀਂ ਚੱਲੇਗਾ ਜੀ ਮੌਸਮ ਟੋਪਿਕ।
ਹਾਂ, ਬਸ ਹੁਣ ਅੱਗੇ ਮੌਸਮ ਇੰਝ ਹੀ ਚੱਲਣਾ ਹੁਣ। ਉਹ ਅ ਸਾਵਣ ਲੱਗ, ਜਾਣਾ ਬਾਈ।
ਬਾਰਿਸ਼ਾਂ ਲੱਗ ਜਾਏਗੀ ਜੀ ਫੇਰ।
ਬਾਰਿਸ਼ਾਂ ਲੱਗ ਜਾਣੀਆਂ ਨੇ ਇਹੀੳ ਹੀ ਮੌਸਮ ਚੱਲਣਾ ਹੈ।
ਹਾਂਜੀ ਸਹੀ ਗੱਲ ਹੈ ਜੀ। ਮਾਈਕਲ ਕਨਫੋਰਮ ਕਿਉਂ ਭਰਦੇ ਮਾਈਕਲ। ਹਾਂਜੀ-ਹਾਂਜੀ, ਕਾਵੜ ਸ਼ੁਰ ਸਹੀ ਗੱਲ ਹੈ ਜੀ।
ਕਾਵੜ ਯਾਤਰਾ ਸ਼ੁਰੂ ਹੋਣ ਵਾਲੀ ਹੈ।
ਹਾਂਜੀ, ਹਾਂਜੀ ਪਤਾ ਹੈ ਜੀ ਕਾਵੜ ਯਾਤਰਾ ਸ਼ੁਰੂ ਹੋ, ਜਾਂ ਹਰਿਦੁਵਾਰ ਵਗੈਰਾ ਜਾਂਦੇ ਆ! ਰਿਸ਼ਕੇਸ਼, ਹਰਿਦੁਵਾਰ ਠੀਕ ਹੈ! ਜੀ ਓਕੇ ਜੀ।
ਸਤਿ ਸ਼੍ਰੀ ਅਕਾਲ ਜੀ।
ਠੀਕ ਜੀ।